ਰ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾਓ
ਹੋਰ ਕੀ ਹਾਲ ਨੇ ਤੁਹਾਡੇ ਜੀ
ਤੁ ਸੁ ਕਰ ਰਿ ਗੱਲ ਹਾਂਜੀ ਤੁਸੀਂ ਸੁਣਾਓ ਕੀ ਕਰ ਰਹੇ ਹੋ ਅੱਜ ਕੱਲ
ਪਰ ਰੁਣ ਤੇ ਸੋਣਦਾ ਬਸ ਦਿਹਾੜੀ ਚ ਖੇਲਦੇ ਆ, ਰਾਤੀਂ ਸੋਣੇ ਆ, ਖਾਂਦੇ ਆ ਬਸ ਇਹੀ ਚਾਹੀਦਾ ਪਿਆ।
ਅੱਛਾ ਖੇਲਦੇ ਹੋ ਅੱਜ ਕੱਲ ਨੂੰ
ਅਸੀਂ ਕ੍ਰਿਕਟ ਖੇਡਣਾ ਜੀ।
ਇਹ ਲਦੇ ਤੁਸੀਂ ਕ੍ਰਿਕਕੇਟ ਵਧੀਆ।
ਹਾਂਜੀ ਮੈਂ ਸਟੇਟ ਲੈਵਲ ਖੇਡ ਕੇ ਆਇਆ ਜੀ।
ਕਿ ਬੋਲਿੰਗ ਕਰਦੇ ਹੋ, ਬੈਟਿੰਗ ਕਰਦੇ ਹੋ।
ਜੀ ਮੈਂ ਬੋਲਿੰਗ ਲਰਾਊਂਡਰ ਹੈਗਾ
ਹਜੀ
ਹਾਂਜੀ ਤੁਸੀਂ ਨੀ ਖੇਲਦੇ ਜੀ
ਆਪਾਂ ਵੀ ਖੇਲਦੇ ਹਾਂ, ਆਪਾਂ ਵੀ ਬੈਟਿੰਗ ਵਗੈਰਾ ਕਰ ਲੈਂਦੇ ਹਾਂ ਥੋੜ੍ਹੀ ਬਹੁਤ
ਬੋਲਿੰਗ ਨੀ ਕਰਦੇ ਤੁਸੀਂ
ਹਾਂ ਬੋਲਿੰਗ ਵਗੈਰਾ ਨਹੀਂ ਕਰਦੇ, ਅਸੀਂ ਉਹਵੇੈਂ ਥੋੜਾ ਬਹੁਤ ਟਾਈਮ ਪਾਸ ਵਸਤੇ ਖੇਲ ਲਈ ਦਾ
ਅੱਛਾ ਜੀ।
ਹੱਕ ਨਾ ਦੇਖੋ ਕ੍ਰਿਕਟ ਦਾ ਤਾਂ ਮਤਲਬ ਕਿ ਕਪੀਟੀਸ਼ਨ ਵੀ ਬੜਾ ਹੋ ਗਿਆ ਨਾ।
ਬਹੁਤ ਜ਼ਿਆਦਾ ਕੰਪੀਟੀਸ਼ਨ ਐ ਜੀ, ਤੁਸੀਂ ਹੁਣ ਅੱਜ ਦਾ ਹੀ ਮੈਚ ਵੇਖ ਲਓ। ਇੰਡੀਆ ਕਿੱਧਰੋਂ ਆ ਰਹੀ ਐ, ਏਦੀ ਵੱਡੀਆਂ ਟੀਮ ਲੈ ਕੇ ਆ ਰਹੀ ਏ।
ਹਾਂ ਇੰਨੀ ਵਧੀਆ ਟੀਮ ਲੈ ਕੇ ਇੰਡੀਆ ਹਾਰ ਗਈ ਅੱਜ
ਇੱਕ ਤਰਫਾ ਮੈਂਚ ਜਿੱਤਦੀ ਸੀ ਆਈ ਪੀ ਐੱਲ ਵਿੱਚ ਜਿਹੜੇ ਸਾਰੇ ਟੋਪ ਦੇ ਖਿਲਾੜੀ ਖਿਲਾਏ ਹੋਏ ਸੀ। ਤਾਂ ਹੀ ਹਾਰ ਗਈ।
ਟੁਚੀ ਦੀ ਟੀਮ, ਉਹੀ ਐ ਨਾ ਕਿਸੇ ਨੂੰ ਵੀ ਅੰਡਰ ਐਸਟੀਮੇਟ ਨੀ ਕਰਨਾ ਚਾਹੀਦਾ।
ਹੋਲੋ ਹੁਣ ਜਿਵੇਂ ਲੋਕੀ ਸਾਰੇ ਕਹਿ ਰਹੇ ਸੀ ਬਾਈ ਇੰਡੀਆ ਇੱਕ ਤਰਫਾ ਖੇਲੇਗੀ, ਇੱਕ ਤਰਫਾ ਖੇਲੇਗੀ। ਹੁਣ ਉਹ ਗੱਲ ਤਾਂ ਨੀ ਰਹੀ ਨਾ।
ਹਾਂਜੀ। ਆਇਰਲੈਂਡ ਆਲੇਆ ਨੇ ਹੀ ਕਰਤਾ ਇਹਨਾਂ ਦਾ ਕੰਮ ਤੇ
ਲਾਲੇ।
ਹਜੇ ਤੇ ਵੱਡੀ ਟੀਮ ਦੀ ਲੋੜ ਹੀ ਨਹੀਂ ਪਈ।
ਟੈਟ ਟੈਲਟ ਹੀ ਹੋ ਗਿਆ, ਅੱਜ ਕੱਲ ਲੋਕਾਂ ਚ
ਕੰਪੀਟੀਸ਼ਨ ਬਹੁਤ ਜ਼ਿਆਦਾ ਐ‌ ਸਾਰੇ ਟੈਲੈਂਟ ਹਰ ਕਿਸੇ ਦੇ ਕੋਲ ਟੈਲੈਂਟ ਹਰ ਕਿਸੀ ਦੇ ਕੋਲ ਏ।
ਸਹੀ ਗੱਲ ਐ, ਬਈ ਦੇਖੋ ਜਿਹੜਾ ਵਧੀਆ ਖੇਲੇਗਾ। ਉਈ ਯੋ ਅੱਗੇ ਜਾ ਪਾਏਂਗਾ।
ਸਹੀ ਗੱਲ ਏ। ਜਿਹੜਾ ਐਫਟ ਮਾਰੇੇਗਾ, ਜਿਹੜਾ ਜ਼ੋਰ ਮਾਰੇਗਾ ਉਹ ਹੀ ਅੱਗੇ ਜਾਣਾ ਕ੍ਰਿਕਟ ਖਸ਼ਦੇ ਐ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਆਲੀ ਗੇਮ ਹੈਗੀ ਏ। ਹਾਂਜੀ, ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ। ਸਹੀ ਗੱਲ ਐ ਟੀਮ ਟੀਮ ਗੇਮ ਹੈਗੀ ਐ ਵੀਰੇ ਦੇਖੋ, ਇਹ ਟੀਮ ਇੱਕ ਜੁੱਟ ਹੋ ਕੇ ਖੇਲਣੀ ਪੈਂਦੀ ਹੈ ਟੀਮ ਨੂੰ
ਬੈਟਿੰਗ ਦਾ ਤਾਂ ਦੇਖੋ ਹੁਣ ਅੱਜ-ਕੱਲ ਜਿੰਨਾ ਪੇਸ਼ੈਂਸ ਹੈਗਾ ਬੰਦੇ ਚ ਉਹ ਵਿਖਾਣਾ ਹੁੰਦਾ। ਤੁਸੀਂ ਜਾਂਦੀ ਇੱਧਰ-ਉੱਧਰ ਗਲਤ ਮਲਤ ਸ਼ੋਲਡ ਖੇਲ ਕੇ ਆਊਟ ਹੋ ਜਾਓ, ਜਿਹਦੇ ਕਰਕੇ ਤੁਹਾਡੀ ਟੀਮ ਨੂੰ ਨੁਕਸਾਨ ਹੋਏ।
ਬੋਲਿੰਗ ਵਿੱਚ ਤਾਂ ਏ, ਬੋਲਿੰਗ ਵਿੱਚ ਵੇਖੋ ਸਹੀ ਗੱਲ ਐ, ਬੋਲਿੰਗ ਵਿੱਚ ਤੁਹਾਨੂੰ ਆਪਣੇ ਮਾਇਂਡ ਦੇ ਉੱਤੇ ਕੰਟਰੋਲ ਰੱਖਣ ਪੈਂਦਾ ਐ। ਕਿਉਂਕਿ ਜੇ ਤੁਸੀਂ ਇੱਕ ਵੀ ਗਲਤੀ ਕਰਦੇ ਉਹ ਤੁਹਾਨੂੰ ਮੈਚ ਹਰਵਾ ਦੇਗੀ ਕਿਉਂਕਿ ਸਾਰਾ ਮੈਚ ਬੋਲਿੰਗ ਦੇ ਉੱਤੇ ਹੁੰਦਾ, ਜੇ ਹੁਨ ਤੁਹਾਡੀ ਟੀਮ, ਬੋਲਿੰਗ ਕਰਾ ਕੇ ਵਹੀਂ ਓਵਰਾਂ ਚ ਤਿੰਨ ਸੋ ਰਨ ਕਰ ਲੈਗੀ, ਫੇਰ ਬੈਟਿੰਗ ਵੀ ਕੁਜ ਨੀ ਕਰ ਸਕਦੀ ਤੁਹਾਡੀ, ਚਾਹੇ ਜਿੰਨੀ ਮਰਜੀ ਪੱਕੀ ਬੈਟਿੰਗ, ਹੋਏ
ਹਾਲੇ ਫੇਰ ਤੋਂ, ਦੇਖੋ ਹਰ ਕੋਈ ਪਲੇਅਰ ਆਵੇਗਾ। ਓ ਆਪਣੇ ਮਤਲਬ, ਘੁਮਾਏਗਾ ਈ ਫੇਰ ਬੈਟ, ਓਨੂੰ ਪਤਾ ਰੰਨਚ
ਓ, ਪ੍ਰੈਸ਼ਰ ਹੁੰਦਾ ਏ ਨਾ ਫਿਰ ਤਾਂ
ਪ੍ਰੈਸ਼ਰ ਦੀਮਾਗ ਤੇ ਬੰਦਾ ਲੈ ਲੈਂਦਾ। ਬਸ ਓਦੇ ਚੱਕਰ ਚ ਤਿੰਨ ਸੋ ਦਾ ਚੇਜ ਨੀ ਹੁੰਦੇ, ਬੰਦਾ ਸੌ
ਓਈ ਤੇ ਸਾਰੀ, ਸਾਰੀ ਗੇਮ ਬੋਲਿੰਗ ਤੇ ਆ ਜਾਂਦੀ ਐ ਵੀਰੇ ਫੇਰ। ਮਾਇੰਡ ਦੇ ਉੱਤੇ ਐ ਪ੍ਰੈਸ਼ਰ ਰੈਂਦਾ ਕਿ ਬੰਦੇ ਨੂੰ ਟੱਪਾ ਕਿੱਦਰ ਕਰਾਈਏ।
ਓ ਤੇ ਬੋਲਰ ਨੂੰ ਬੋਲਰ ਨੀ ਸਮਝਦਾ, ਓ ਤੈ ਏ ਐ ਸਮਝਦਾ ਜਿਹੜਾ ਪ੍ਰੈਕਟਿਸ ਕਰਾ ਰੇਆ ਓਨੂੰ, ਛੱਕੇ ਮਾਰੀ ਜਾਂਦਾ, ਮਾਰੀ ਜਾਂਦਾ।
ਹੂੰ, ਸਈ ਗੱਲ ਏ, ਹੁਣ ਵੈਭਵ ਸੂਰੇਵੰਸ਼ੀ ਦੇਖੋ ਕਿੰਨੀ ਪ੍ਰੈਕਟਿਸ ਕਰ ਰਿਹਾ।
ਅਭਿਸ਼ੇਕ ਸ਼ਰਮਾ ਨਾਲ ਵੀ ਮਾੜੀ ਹੋਈ ਵਿਚਾਰੇ ਨੇ ਅੱਜ ਐਡਾ ਵਦੀਆ ਖੇਲਾ, ਤੇ ਪੂਰੀ ਟੀਮ ਨੇ ਐਡਾ ਗੰਦ ਪਾ ਤਾ, ਕੁੱਝ ਵੀ ਨਈ ਕੀਤਾ।
ਕੁਛ ਆਇਰਿਲੈਂਡ, ਦੀ ਨਾ ਬਾਊਂਡਰੀ, ਬਹੁਤ ਵੱਡੀ ਵੱਡੀ ਸੀ ਨਾ। ਬਾਊਂਡਰੀ, ਪਾਰ ਈ ਨੀ ਹੋ ਰਹੀ ਸੀ, ਪਲੇਰਾਂ ਕੋਲ।
ਐਵੀ ਤੇ ਵੇ ਐ ਵੀ ਤੇ ਵੇਖੋ ਨਾ, ਫੇਰ ਆਇਰਲੈਂਡ ਵਾਲਿਆਂ ਨੇ ਵੀ ਤੇ ਮਾਰੀ ਏ, ਆਈ ਖੇਲ--ਖੇਲ ਕੇ ਛੋਟੀ ਬਾਊਂਡਰੀ ਤੇ ਐਦੇ ਪੰਪ, ਥੋੜੀ ਲੈਣਾ ਹੁੰਦਾ ਕਿ ਯਾਰ, ਅਸੀਂ ਆਈ ਪੈਲ ਚ ਮਾਰਕੇ, ਤੇ ਅਸੀਂ ਏਦਰ ਵੀ ਮਾਰਦਾਗੇਂ। ਥੋੜਾ ਤੇ ਫਿਰ, ਖੇਲਣਾ ਪੈਦਾ ਦੇਖੋ ਜੀ ਏਧਰ ਜਾਰਿਆ ਬੰਦਾ, ਅਸੀਂ ਵੀ ਜਾਂਦੇ ਆ, ਐਦਰ ਖੇਲਣ ਜਾਂਦੇ ਆ ਜਾ ਫ਼ਿਰ ਬਾਹਰ, ਖੇਲਣ ਜਾਂਨੇ ਆਂ ਅਸੀਂ ਵੀ ਬੋਂਡਰੀ, ਦੇ ਹਿਸਾਬ ਨਾਲ ਸ਼ੋਟ ਖੇਲਨੇ ਆਂ ਜਦ ਪਤਾ ਹੁੰਦਾ, ਕਿ ਯਾਰ ਬੋਂਡਰੀ ਕਲੀਅਰ ਨਈ ਹੋਏਗੀ, ਤੇ ਥੱਲੇ--ਥੱਲੇ ਖੇਲ ਲੈਂਨੇ ਆਂ
ਏ ਹਾਲੇ ਹੋਣਾ ਸੀ, ਪਲੇਅਰ ਵੇਖੋ ਓ ਤੀਲਕ ਵਰਮਾ, ਰੀਵਰਸ ਮਾਰ ਕੇ ਆਊਟ, ਹੋ ਗਏ ਐ ਅਈਅਰ ਨੇ, ਪ੍ਰੋਪਰ ਚੱਕਿਆ ਵੀ ਸੀ ਸ਼ੋਟ, ਪਰ ਓ ਵੀ ਕੈਂਚ ਆਊਟ ਹੋ, ਗਿਆ
ਫੇਰ ਓਈ ਗੱਲ ਏ ਨਾ ਵੇਖੋ, ਆਈ ਪਹਿਲੀ ਚ ਆਈ ਓਈ ਸੋ਼ਟ, ਬਾਊਂਡਰੀ ਬਾਹਰ ਜਾਣਾ ਸੀ।
ਫੇਰ ਏਧਰ ਓਈ ਸ਼ੋਟ, ਰੁੱਕ ਗਿਆ ਬੋਂਡਰੀ ਤੇ, ਐ ਏਹੀ ਫੇਰ ਫਰਕ ਹੈਗਾ
ਹਾਂਜੀ।
ਐ ਈ, ਫਰਕ ਹੈਗੈ ਨਾ ਵੀਰੇ ਵੇਖੋ, ਜਿਧਰ ਜੋ ਚੱਲ ਜਾਇ
ਹੁਣ ਤੁਸੀਂ, ਏਨੂੰ ਵੇਖ ਲਿਆ, ਸੁਰਯਵੰਸ਼ ਨੂੰ। ਕਿਨਾ ਡਰ ਕਿਨਾ ਵੈਭਬ, ਸੂਰਯਵੰਸ਼ ਨੂੰ ਵੇਖਲੋ, ਕਿੰਨਾ ਟੈਲੈਂਟੇਡ ਬੱਚਾ, ਹੈਗਾ ਏ ਓ
ਓ ਆਹੋ ਤੇ, ਬਹੁਤ ਵਧੀਆ ਖੇਲਦਾ ਏ, ਵੀਰੇ
ਏਨਾ ਨੇ ਕੀਤੀ ਹੋਏਗੀ, ਪ੍ਰੈਕਟਿਸ, ਹਾਂ ਪ੍ਰੈਕਟਿਸ ਕਿੰਨੀ ਕੀਤੀ ਹੋਏਗੀ
ਬਸ ਓਈ ਐ ਨਾ, ਪਰ ਓਦਾ ਵੀ ਹਾਏ ਇਤਨਾ ਬਨ ਜੇ, ਅਸੀਂ ਤੇ ਦੁਆ ਕਰਨੇ ਆਂ, ਭਗਵਾਨ ਤੋਂ ਸਾਡੇ ਟੀਮ ਦਾ ਇੱਕ ਸਿਤਾਰਾ ਹੈਗਾ ਈ, ਓ ਵੀ ਤੇ ਓ ਵੀ ਕਿੱਥੇ, ਪ੍ਰਿਥਵੀ ਸ਼ਾਹ ਵਾਲਾ ਕੰਮ ਨਾ ਹੋਜੇ ਅਰਲੀ ਸਕਸੈਸ, ਵੀ ਮਾੜੀ ਹੁੰਦੀ ਏ, ਵੀਰੇ ਵੇਖੋ ਤੁਹਾਨੂੰ ਵੀ, ਪਤਾ
ਹੈਲੋ ਹਾਂਜੀ, ਦੇਖੋ ਤੁਸੀਂ ਹੁਣੇ ਹੁਣੇ ਆਈ ਪੀ ਐਲ, ਸ਼ੀ ਤ੍ਰੀ ਗੇਲ੍ ਦਾ ਰਿਕਾੜ ਤੋੜੇਆ
ਵੀਰੇ ਦੇ ਦੇਖੋ ਆਈ ਪੀ ਐੱਲ ਦੀ ਗੱਲ ਹੋ ਰੀ ਸੀ। ਹੁਣੇ ਮੈਂ ਤੁਹਾਨੂੰ ਓਈ ਤਾਂ ਕਹਿ ਰਿਆ ਸੀ। ਆਈ ਪੀ ਐਲ ਅਪਨੀ ਜਗਾ, ਅਲੱਗ ਏ। ਹੁਣ ਇੰਟਰਨੈਸ਼ਨਲ ਕ੍ਰਿਕਟ ਆਈ ਆ, ਅਤੇ ਲੜੀ ਲਾ ਤੀ ਸੀ, ਇਹਨਾ ਨੇ ਵਿਕਟਾ ਦੀ, ਤੁਸੀ ਐ ਵੀ ਤਾਂ ਵੇਖੋ
ਅਜੇ ਤੱਕ ਤੇ, ਉਹਦਾ ਟੈਸਟ ਵੀ ਨਹੀ ਹੋਇਆ
ਸਾਨੂੰ ਕੀ ਪਤਾ, ਅਗਲੇ ਮੈਸਿਜ ਪੜ੍ਹਦੇ ਨਈ
ਵੈਸੇ ਲੋੜ ਤੇ, ਪੈ ਸਕਦੀ ਉਹਦੀ ਜਿਵੇ ਦਾ ਏ ਖੇਲ, ਰਹੇ ਨੇ
ਹਾਂਜੀ, ਇਧਰ ਆ ਗਏ ਨਾ ਸੈਨ ਕਰਨ। ਅਭਿਸ਼ੇਕ ਸ਼ਰਮਾ ਨਾਲ ਓਪਨਿਗ ਤੇੇਜ ਦੇਨ।
ਉਹ ਤੇ ਫਿਰ ਇਹੀ ਹੋਏਗਾ ਨਾ ਯ ਤੇ ਜੀਰੋ ਤੇ ਦੋ ਆ ਫਿਰ ਦੋ ਸੋ ਤੇ ਦੋ।
ਹੂੰ, ਨਿਸ਼ਾਨ ਕਿਸੑਨ ਜੀ ਅੱਜ ਦੇਖੋ ਓ ਡੀ ਆਈ 'ਚ ਸੋ ਮਾਰ ਕੇ ਆਇਆ।
ਉਹ ਤੇ ਯਾਰ, ਉਹਦੀ ਗਲਤੀ ਨੀ ਹੈਗੀ, ਯਾਰ ਅਜ ਹੀ ਬੜਾ ਮੋਟਾ ਲਗਿਆ ਸੋਟ, ਜਾਦਾ ਤੇ ਕਦੀ--ਕਦਾ ਤੇ, ਛੱਕਾ ਜਾਣਾ ਹੀ ਸੀ
ਸਾਥ ਨਈ, ਦੇਂਦੀ ਕਈ ਵਾਰ
ਹੈਂ ਵੀਰੇ?
ਹੁਣ ਤਾਂ ਓਨੇ ਪ੍ਰੋਪਰ ਖੇਲਿਆ ਸੀ, ਬਸ ਵੇਖੋ ਕਿਸਮਤ ਸਾਥ ਨਈ ਦਿਂਦੀ ਹਰ, ਵਾਰ।
ਓਈ, ਤੇ ਗੱਲ ਏ। ਵਿਰਾਟ ਕੋਹਲੀ, ਦੇ ਰਨ ਰਹਿ ਗਏ ਸੀ। ਟੈਸਟ ਵਿਚ ਪੂਰੇ ਹੋਣੇ
ਹੈਲੋ?
ਅਜੋੋਰ ਉਲਟ, ਸਚਿਨ ਦੁਲਕਰ ਦੇ, ਰਿਕਾਰਡ ਤੋੜਨ ਨੂੰ ਪਿਛੇ ਪਿਆ, ਹੋਇਆ ਹੈ। ਉਹਦੇ, ਰਨ ਹੋ ਗਏ ਨੇ, ਚੋਦਾ ਇਕ ਹਜ਼ਾਰ
ਹੂੰ
ਤੇ ਸਚਿਨ ਤੈਂਦੁਲਕਰ ਦੀਆਂ ਛਿਆਲੀ ਵਿਕਟਾ ਵੀ ਨੇ। ਤੇ ਪੈਂਤੀ ਜੋੋਰ ਰੁੱਟਣੇ ਕਰ ਵੀ ਲੀਆ ਨੇ। ਉਹ ਕਹਿਦਾ ਮੈ ਵਿਕਟਾ ਹੀ ਨਹੀ ਛੱਡਦੀਆ ਉਹ ਵੀ ਤੋੜਾਗਾ ਰਿਕਾਰਡ।
ਬਸ, ਹਰ ਕੋਈ ਕੰਪੀਟੀਸ਼ਨ ਦੇ ਪਿਛੇ ਹੀ ਪਿਆ ਰਿਹਾ
ਕੰਪੀਟੀਸ਼ਨ ਹੀ ਉਹਈ ਤਾਂ ਗਲ ਹੈਨਾ ਕ ਕੰਪੀਟੀਸ਼ਨ ਬੜਾ ਹੈ ਵੀਰੇ।
ਅਜ-ਕਲ ਜੋ ਰਿਕਾਰਡ ਤੋੜਦਾ ਹੈਨਾ ਉਹਦਾ ਨਾਮ ਜਿਆਦਾ ਬਣਦਾ ਹੈ।
ਹਹਾਂ, ਇਹੀ ਗਲ ਹੈ ਜਿਵੇ ਹੁਣ ਸੁਰਯ ਵੰਸ਼ੀ ਨੇ ਤੋੜਿਆ ਗੇਰਲਾ ਰਿਕਾਰਡ ਤੇ ਉਹਦਾ ਨਾ ਹੀ ਨਾ ਹੈ। ਹਰ ਜਗਾ ਉਹਦੇ ਚਰਚੇ ਨੇ।
ਟਵੰਟੀ- ਟਵੰਟੀ ਨਾਈਨ ਬੋਲਾ ਤੇ ਕਰ ਦਿਦਾ ਉਹ
ਹੂੰ, ਅਭਿਸ਼ੇਕ ਸ਼ਰਮਾ ਹੁਣ ਅਭਿਸ਼ੇਕ ਸ਼ਰਮਾ ਦੇ ਚਰਚੇ ਕਿਉ ਨੇ? ਉਹ ਟੀ ਟਵੈਂਟੀ ਦਾ ਬੈਸਟ ਬੈਟਸਮੈਨ ਹੈਗਾ ਵਲਡ ਵਿਚ।
ਮਸਤ ਬੈਟਿੰਗ ਹੈਗੀ ਹੈ ਉਹਦੀ ਤੇ ਇਸ਼ਾਨ ਕਿਸ਼ਨ ਦੀ।
ਕਦ ਹੂੰ
ਬਸ, ਇਹ ਤਾਂ ਚਲੋ ਕੋਈ ਨਹੀ ਇਕ ਮੈਚ ਚ ਤਾਂਤੇ ਮਾੜਾ ਹੋ ਹੀ ਜਾਦਾ ਯਾਰ ਦੇਖੋ ਨਸੀਬ-ਨਸੀਬ ਦੀ ਗੱਲ ਹੈ। ਉਹਨਾਂ ਦੇ ਭਾਗ 'ਚ ਹੋਣਾ ਅਜੇ ਮੈਚ ਅਜ ਤਾਂ ਮੈਂਚ ਜਿਤਣਾ ਉਹ ਜਿਤ ਗਏ ਨੇ।
ਲੈ ਲਓ।
ਹੁਣ ਬਾਗ ਦੇ ਬਾਗ ਨੂੰ ਤਾਂ ਕੋਈ ਵੀ ਨੀ ਪਾਟ ਸਕਦਾ--ਸਕਦਾ। ਲਿਖੀ ਹੋੲਈ ਤਾਂ ਕੋਈ ਨਹੀ ਕਾਟ ਸਕਦਾ।
ਹੁਣ ਲਿਖਿਆ ਸੀ ਬਈ ਅਜ ਦਾ ਮੈਚ ਆਇਰਲੈਡ ਵੀ। ਕਿਹੜੀ ਟੀਮ ਇੰਡੀਆ ਆ ਰਹੀ ਉਹੀ ਹੋ ਗਿਆ।
ਉਹੀ ਤੇ ਗਲ ਏ। ਹੋਰ ਦੱਸੋ ਤੁਹਾਡਾ ਫੇਵਰੇਟ ਪਲੇਅਰ ਕੇਢਾ ਹੈੱਗਾ ਵੀਰੇ?
ਮੈਂ ਕਿਹਾ, ਮੇਰਾ ਪਲੇਅਰ ਅੱਜ ਵਿਚਾਰਾ ਜਲਦੀ ਆਊਟ ਹੋ ਗਿਆ ਚੋਕਾ ਮਾਰ ਕੇ।
ਅਛਾ, ਹੋਰ ਵੀਰੇ ਕਿਹੜੀ ਟੀਮ ਨੂੰ ਸਪੋਟ ਕਰਦੋ ਤੁਸੀ?
ਇੰਡੀਆ ਨੂੰ ਕਰਦਾ ਆਪਣੀ।
ਹੈਂ, ਵੀਰੇ
ਜਿਦੇ ਤੇ ਕਰੀਏ ਆਪਾਂ ਤੇ
ਕਿਨੂ?
ਇੰਡੀਆ- ਇੰਡੀਆ।
ਨਹੀਂ, ਆਈ ਪੀ ਐਲ ਇਚ ਪੁੱਛ ਰਿਹਾਅਆ ਵੀਰੇ।
ਸ਼ੋਰਟ ਪ੍ਰੋਪਰਲੀ ਅੱਜ-ਕੱਲ ਕਰੀਦਾ।
ਸੀ ਐਸ ਕਿਹਨੂੰ ਕਰੀ ਦਾ ਧੋਨੀ ਕਰਕੇ
ਮਾਰਕ ਹੋਈ ਬਸ ਬਚਪਨ ਤੋਂ ਟੀਮ ਵਧੀਆ ਲੇ ਬਸ ਸਪੋਰਟ ਕਰੀ।
ਬਚਪਨ ਤੋਂ ਹੀ ਵਧੀਆ ਲੱਗਦੇ, ਇਹ ਨਹੀਂ ਅੱਛੀ ਗੱਲ ਇਹ ਦੇਖੋ। ਜਿਹੜੀ ਟੀਮ ਵਧੀਆ ਲੱਗਦੀ ਹੈ, ਉਹਨੂੰ ਫੋਲੋ ਕਰਨਾ ਚਾਹੀਦਾ ਹੈ ਉਹਨੂੰ ਕੋਈ ਐਵੇਂ ਜਿਹਾ, ਪਲੇਅਰ ਜਿਹਨੇ ਤੁਹਾਨੂੰ ਬੈਟਿੰਗ, ਬੈਟਸਮੈਨ ਬਣਨ ਦਾ ਉਹ ਦਿੱਤਾ ਹੈ ਕਿ ਹਾਂ, ਮੈਂ ਇਹਦੇ ਵਰਗੀ ਬੈਟਿੰਗ ਕਰਨੀ ਹੈ।
ਹਾਂ, ਰੋਹਿਤ ਸ਼ਰਮਾ ਪਹਿਲੇ ਦੇਖਦਾ ਸੀ ਮੈਂ ਰੋਹਿਤ ਸ਼ਰਮਾ ਦੀ ਬੈਟਿੰਗ।
ਅਛਾ।
ਹਸਮੁਖ, ਮੋਟੀਵੇਟ ਕਰਦੀ ਸੀ।
ਕਿਹੜਾ ਇਹੋ ਜਿਹਾ ਸ਼ੋਟ ਹੈ ਜਿਹੜਾ ਤੁਸੀ ਉਹਦਾ ਵਧੀਆ ਲਗਦਾ ਤੁਹਾਨੂੰ?
ਛੋਟੀ ਖੇਲਦੇ ਨੇ ਵੈਸੇ ਤਾਂ ਉਹ।
ਨੀ ਸ਼ੋਰਟ ਤੇ ਉਹ ਸਾਰੇ ਹੀ ਖੇਲਦੇ ਨੇਂ ਇਹ ਤਾਂ ਕੋਈ ਗਲ ਨਹੀ ਹੈਗੀ ਸੀ ਤਾਂ ਫੁੱਲ ਖੇਲਦੇ ਨੇ।
ਨਹੀਂ ਬ ਵਧੀਆ ਪੁੂਲ ਸ਼ੋਰਟ ਲੱਗਦਾ ਉਹਨਾਂ ਦਾ ਪ੍ਰੋਪਰ ਪਿਕ ਕਰਦੇ ਨੇ ਨਾ ਪੁੂਲ ਸ਼ੋਰਟ ਉਹ।
ਪ੍ਰੋਪਰ ਪੁੂੱਲ ਸ਼ੋਰਟ ਮਾਰ ਦੇਂਨੇ ਹਾਂ ਇਹ ਵੀ ਗੱਲ ਬਿਲਕੁਲ ਸਹੀ ਕਹਿ ਰਹੇ ਹੋ।
ਵਿਰਾਟ ਕੋਹਲੀ ਦਾ ਕਵਰ ਡਰਾਈਵ,
ਬਿਲਕੁਲ ਜੀ ਸਾਰਿਆਂ ਦੇ ਆਪਣੇ-ਆਪਣੇ ਟ੍ਰੇਡ ਮਾਰਕ ਕੀਤੇ ਹੋਏ, ਜਾਣ ਨੇ ਸ਼ਛੋਟ
ਸਹੀ ਗੱਲ ਐ। ਚਲੋ, ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ।
ਹੈਂ,
ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ।
ਸਾਡੇ ਨਾਲ ਵੀ ਬਹੁਤ ਵਧੀਆ ਲੱਗਿਆ ਵੀਰੇ।
ਸਹੀ,